ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
ਵਧੀਆ ਵਧੀਆ, ਤੁਸੀਂ ਦੱਸੋ, ਤੁਸੀਂ ਸੁਣਾਓ ਕੀ ਕਰ ਰਹੇ ਹੋ?
ਬਸ, ਮੈਂ ਜੀ ਅਹਿਮਦਾਬਾਦ ਗਈ ਹੋਈ ਸੀ, ਬੱਚਿਆਂ ਨੂੰ ਛੱਡਣ ਉੱਥੋਂ ਦੀ ਫਿਰ, ਮੈਂ ਆਪਣੀ ਭੈਣ ਕੋਲ ਆ ਗਈ ਸੀ। ਉਹਨਾਂ ਦਾ ਸਮਾਨ ਸੀ, ਮੈਂ ਕਿਹਾ ਚੱਲ ਭੈਣ ਨੂੰ ਵੀ ਸਮਾਨ ਦੇ ਅਵਾ, ਤੇ ਮੈਂ ਇੱਧਰ, ਜੈਪੂਰ ਆਈ ਦੀ ਆ। 'ਦੋ ਦਿਨ ਰੁਕਾਂਗੀ, ਫੇਰ ਮੈਂ ਦਿੱਲੀ ਜਾਵਾਂਗੀ। ਫੇਰ ਦਿੱਲੀਓਂ ਫੇਰ, ਆਪਣੇ ਘਰ ਵੇਖਾਂਗੇ ਜਾਣ ਦਾ। ਬੜ ਲੰਮਾ ਟੂਰ ਹੀ ਹੈ, ਹਾਂ, ਹੋਰ ਸੁਣਾਓ?
ਬਸ ਵਧੀਆ, ਮੈਂ ਕਿਹਾ ਫੋਨ ਕਰਲਾ, ਬਹੁਤ ਦਿਨ ਹੋ ਗਏ ਗੱਲ ਨੀ ਕੀਤੀ।
ਹਾਂ।
ਹਾਂਜੀ।
ਕੀ ਹੋ ਰਿਹਾ?
ਬਸ, ਕੁਛ ਨੀ
ਇੱਥੇ ਤਾਂ ਬੜੀ ਗਰਮੀ ਹੈ, ਤੁਹਾਡੇ ਉੱਥੇ ਮੌਸਮ ਕਿਹੋ ਜਿਹਾ ਹੈ?
ਨਹੀਂ, ਇੱਥੇ ਪਹਿਲੇ ਗਰਮੀ ਸੀ, ਤੇ ਹੁਣ ਥੋੜ੍ਹੀ-ਥੋੜ੍ਹੀ ਬਾਰਿਸ਼ਾਂ ਹੋਣੀਆਂ, ਸਟਾਰਟ ਹੋਈਆਂ ਨੇ। ਕੱਲ ਬੜਾ ਅੱਛਾ ਮੌਸਮ ਹੋ ਗਿਆ ਸੀ, ਰਾਤੀ, ਤੂਫਾਨ ਵਾਲਾ
ਇੱਥੇ ਕੁਛ ਮੌਸਮ ਸਹੀ ਹੈ, ਹਾਂ, ਹਾਂਜੀ। ਹੋਰ, ਕਿਸਰਾ ਯਾਦ ਕੀਤਾ ਤੁਸੀਂ?
ਬਸ ਓਦਾਂ ਹੀ ਮੈਂ ਕਿਹਾ ਕੋਾਲ ਕਰਲਾ, ਬੜੇ ਦਿਨ ਹੋ ਗਏ, ਕਾਲ ਨੀ ਕੀਤਾ ਮੈਂ। ਗੱਲ ਨੀ ਹੋਈ ਸੀ ਸਾਡੀ ਨਾ, ਮੈਂ ਕਿਹਾ ਬਹੁਤ ਦਿਨ ਹੋ ਗਏ ਸੀ, ਗੱਲ ਨੀ ਹੋਈ ਸਾਡੀ
ਹਮ।
ਮੈਂ ਕਿਹਾ, ਕਾਲ ਕਰਾਂ ਪੁੱਛਾ, ਕੀ ਹਾਲ ਚਾਲ ਹੈ।
ਵਧੀਆ, ਵਧੀਆ। ਹੋਰ ਤੁਹਾਡਾ ਸੁਣਾਓ, ਤੁਸ ਸਹੀ ਹੋ? ਹਾਂਜੀ, ਅੱਜ ਅਸੀਂ ਬਾਜ਼ਾਰ ਗਏ ਸੀ। ਭੈਣ ਦੀ ਨੂੰਹ ਬਾਜ਼ਾਰ ਲੈ ਗਏ ਸੀ ਅੱਜ, ਬਾਜ਼ਾਰੋਂ ਡੋਸੇ-ਵੋਸੇ ਖਾਵਾ ਕੇ ਲਿਆਈ ਹੈ।
ਅੱਛਾ।
ਹਾਂ, ਸਾਰੀ ਫੈਮਲੀ, ਬੱਚੇ ਗਏ ਸੀ।
ਹਮ, ਸਹੀ ਏ, ਵਧੀਆ ਵਧੀਆ।
ਭੈਣ, ਨਾਲ ਗਈ ਸ ਸਾਡੀ
ਅੱਛਾ।
ਔਰ?
ਵਧੀਆ। ਵਧੀਆ, ਘੁੰਮਦੇ ਪਏ ਹੋ। ਬਸ ਕੁਛ ਨੀ, ਮੈਂ ਦੇਖਿਆ ਹੁਣੇ ਆਪਣਾ ਟਿਫਿਨ, ਮੈਂ ਕੱਲ ਆਫਿਸ ਗਈ ਸੀ ਨਾ ਤੇ ਮੈਂ ਟਿਫਿਨ ਦੇਖਿਆ, ਮੇਰਾ ਟਿਫਿਨ ਤੇ ਅਹ ਵਾਸ਼ ਹੀ ਨਹੀਂ ਕੀਤਾ ਮੈਂ, ਮੈਂ ਕਿਹਾ ਆਏ ਹਾਏ, ਸਮੈਲ ਵਗੈਰਾ ਆ ਗਈ ਸੀ ਸਾਰੀ
ਅੱਛਾ ਉਹੀ, ਜੋ ਤੁਹਾਡੀ ਮੰਮੀ ਨੇ ਟਿਫਿਨ ਦਿੱਤਾ ਸੀ, ਉਹੀ ਲੈ ਕੇ ਜਾਂਦੇ ਹੋ?
ਨਾ, ਉਹਦੇ 'ਚ ਨਾ ਕੀ ਹੁੰਦਾ, ਸਬਜ਼ੀ ਨਾ ਨਿਕਲ ਜਾਂਦੀ ਹੈ। ਨਾਰ ਤੇ ਮੈਂ ਉਹਦੇ ਚ ਸੂ ਮੱਤਲਬ ਉਹ ਵੈਸਾ ਨੀਂ ਹੈ ਨਾ, ਏਧਰ ਬਾਹਰ ਸਬਜ਼ੀ ਲੀਕ ਹੋ ਜਾਂਦੀ ਐ।
ਅੱਛਾ।
ਸਮਾਨ ਲੈ ਜਾਂਦੀ ਹਾਂ, ਜਿਵੇਂ ਮੰਨ ਲਓ ਕਿਸੇ ਦਿਨ ਮੈਗੀ ਬਣਾਈ ਮੈਗੀ ਲੈ ਗਈ ਉਹ ਟਿਫਨ ਦੇ ਅੰ -ਦਰ ਕਿਸ਼ੇ ਦਿਨ ਮੈਂ ਮੰਨ ਲਓ। ਸੈਂਡਵਿਚ। ਡਿੱਬੀਆਂ ਅਲੱਗ-ਅਲੱਗ ਨੇ, ਉਹ ਪਤਾ ਕੀ ਏ ਇੱਕ ਟਿਫਿਨ ਤੁਸੀਂ ਦੇਖਿਆ ਈ ਹੋਏਗਾ ਥਾਲੀ ਜੈਸਾ ਟਿਫਿਨ ਐ ਉਹ। ਅਲੱਗ-ਅਲੱਗ ਪਰ ਉਹਦੇ ਅੰਦਰੋਂ ਫ਼ੇਰ ਵੀ ਉਈ ਊਹੀ ਇੱਕ-ਦੂਸਰੇ ਦੇ ਅੰਦਰ ਨਾ ਸਮਾਨ ਦਾ ਤੇਲ ਆ ਜਾਂਦਾ ਐ।
ਹਾਂ -ਹਾਂ।
ਤਾਂ ਕਰਕੇ ਮੈਂ ਉਹਨੂੰ ਸੁੱਕਾ ਸਮਾਨ ਲੈ ਜਾਂਨੀ ਆ ਉਹ ਸੈਂਡਵਿਚ ਬਣਾਏ, ਸੈਂਡਵਿਚ ਪਾ ਕੇ ਲੈ ਗਈ, ਮੈਗੀ ਲੈ ਗਈ। ਹੂੰ। ਐਵੇਂ ਸਮਾਂਨ ਕੋਈ ਨੋਰਮਲ ਪਰਾਂਠੇ ਹੋਏ ਉਹ ਲੈ ਗਈ।
ਤੁਹਾਂਨੂੰ ਕੋਈ ਕੰਮ ਦੇ ਗਏ ਸੀ ਤੁਹਾਡੀ ਭਰਜਾਈ, ਉਹ ਕੰਮ ਕਰਤਾ ਤੁਸੀਂ ਉਹਨਾਂ ਦਾ।
ਅਰੇ ਮੈਂ ਨਾ ਕੀ ਹੋਇਆ ਸੀ, ਮੈਂ ਭੁੱਲ ਗਈ ਉਹ ਹੋ ਹੋਲੀਡੇ ਹੋ ਵਰਕ। ਕਰਨਾ ਮੇ ਮੇਰੀ ਅੱਜ ਗੱਲ ਹੋਈ ਆ ਆਪਣੀ ਭਾਬੀ ਨਾਲ। ਹੁਣੇ ਥੋੜ੍ਹੀ ਦੇਰ ਪਹਿਲੇ ਮੈਂ ਕਾਲ ਤੇ ਗੱਲ ਕੀਤੀ ਸੀ, ਤੇ ਮੈਂ ਮੈਨੂੰ ਯਾ ਦ ਆਇਆ, ਮੈਂ ਕਿਹਾ ਹਾਏ-ਹਾਏ ਸਿਆਪਾਂ ਮੈਂ ਕੰਮ ਈ ਕਰਨਾ ਭੁੱਲ ਗਈ ਆ।
ਹੂੰ। ਚਲੋ ਕੋਈ ਨਾ ਉੱਥੇ ਆਓਗੇ, ਉੱਥੇ ਕਰ ਲੈਣਾ ਫ਼ਿਰ।
ਨਈ ਫ਼ਿਰ ਉੱਪਰ ਤੇ ਉੱਥੇ ਫ਼ੇਰ ਟਾਇਮ ਨੀਂ ਰਏਗਾ ਨਾ ਮੇਰੇ ਕੋਲ਼।
ਦੋ ਦਿਨ ਦਾ ਟਾਇਮ ਮਿਲ਼ ਜਾਏਂਗਾ।
ਹੂੰ, ਦੇਖੋ ਹੁਣ ਪਰ ਮੈਂ ਐ ਈ ਕਰਾਂਗੀ, ਮੈਂ ਪਹਿਲੇ ਇੱਥੇ ਈ ਖ
ਹਾਂ ਰੇਡੀ ਕਰਲੋ ਉਹਦਾ ਕੰਮ ਫਿਰ, ਕੀ ਫਾਇਦਾ ਬੱ ਚਿਆਂ ਦੇ ਸਕੂਲ ਖੁੱਲ੍ਹਣੇ ਐਂ, ਉਹਨਾਂ ਨੇ ਫਿਰ ਘੁੰਮਣ ਜਾਣਾ ਹੋਏਗਾ ਸ਼ੈਦ। ਔਰ ਕਿੱਧਰ ਘੁੰਮਣ ਦਾ ਪਲਾਨ- ਪਲੂਨ ਨੀਂ ਬਣਾਇਆਂ।
ਨਹੀਂ ਹਾਲੇ 'ਤੇ ਨੀ ਹੁਣ ਦੇਖਦੇ ਆ ਅਸੀਂ, ਘੁੰਮਣ ਦਾ ਕੀ ਕਰ ਕਰਦੇਂ ਆ।
ਲਾਹੋਰ।
ਹੂੰ, ਹੋਰ ਮੈਂ ਕਿਹਾ ਫ਼ੋਨ ਮਿਲ਼ਾ ਕੇ ਦੇਖਾਂ, ਤੁਹਾਡਾ ਨੰਬਰ ਲੱਗਦਾ ਨੀ ਪਿਆ ਸੀਂ ਪਹਿਲੇ ਸ਼ਾਮ ਵੇਲੇ ਮੈਂ ਕਰਨ ਲੱਗੀ ਸੀ ਫੋਨ ਤੁਹਾਂਨੂੰ, ਪਹਿਲੇ ਫੋਨ ਨੀ ਲੱਗਿਆ ਸੀ 'ਤੇ ਹੁਣ ਫੋਨ ਲੱਗ ਗਿਆ ਸੀ ਤੁਹਾਡਾ। ਮੈਂ ਕਿਹਾ ਗੱਲ ਕਰਾਂ ਪੁੱਛਾਂ।
ਮਾਮੀਂ ਵਾਰ ਨੀ ਗਏ ਮਾਮੀਂ ਘਰ ਨੀ ਗਏ।
ਮਾਮੀਂ ਘਰ ਮੈਂ ਉਸ ਦਿਨ ਈ ਗਈ ਸੀ, ਜਿਸ ਦਿਨ ਮੰਮੀ ਆਏਂ ਸੀ। ਫਿਰ ਉਹਦੇ ਬਾਅਦ ਮੈਂ ਜਾਂ ਈ ਨੀ ਪਾਈ, ਅੱਜ਼ ਜਾਣਾਂ ਸੀ ਮੈਂ ਮਾਮੀਂ ਘਰ।
ਹਾਂ।
ਅੱਛਾ, ਮਾਮੀਂ ਘਰ ਜਾਣਾ ਸੀ। ਅੱਜ ਮੈਂ ਜਾ ਨੀ ਪਾਈ ਮਾਮੀਂ ਦਾ ਫ਼ੋਨ ਵੀ ਆਇਆ ਸੀ। ਮੇਰੀ ਕਿ ਆਂਜਾ, ਕਿੰਨੇ ਦਿਨ ਹੋਗੇ ਨੀਂ ਆਈਂ। ਮੈਂ ਕਿਹਾ ਮੈਂ ਆਵਾਂਗੀ, ਹੁਣ ਦੇਖੋਂ ਕਦੋਂ ਜਾਂਦੀ ਆ ਮਾਮੀਂ ਵੱਲ ਵੀ। ਜਾਵਾਂਗੀ ਇੱਕ- ਦੋ ਦਿਨ 'ਚ।
ਘਰ ਵੱਲ ਟੱਕਰ ਲੱਗੇ ਜਦ, ਮੈਂ ਆਵਾਂਗੀ ਤਾਂ ਈ ਆਓਗੇ ਹੁਣ। ਹਾਂ।
ਨਹੀ-ਨਹੀ ਪਹਿਲੇ ਆਵਾਂਗੀ ਫ਼ਿਰ। ਹੁਣੇ ਲਗਾਂ ਆਵਾਂਗੀ ਨਾ ਚੱਕਰ ਇੱਕ।
ਚਲੋ ਵਧੀਆ ਹੋਰ ਸੂ
ਲੱਗਦਾ ਬਾਹਰ ਫੇਰ ਬਾਰਿਸ਼ ਆ ਗਈ ਐ ਇੱਕ ਤੇ ਬਾਰਿਸ਼ ਦਾ ਕੁਛ ਨੀ ਪਤਾ ਹਾਂ ਮੈਂ ਫੋਨ ਕੀਤਾ ਸੀ ਟੇਲਰ ਨੂੰ ਪਤਾ ਨੀ ਉਹਨੇ ਫੋਨ ਨੀ ਚੁੱਕਿਆ ਮੇਰਾ ਹਜੇ
ਹੂੰ
ਹਾਂ
ਅੰਡਰ ਸੂਟ ਮੂਟ ਦੇ ਦੋ ਸਾਡੇ
ਉਈ ਨਾ ਇੰਨਾ ਲੰਬਾ ਕਰ ਦਿੰਦੇ ਨਾ ਮੈਂ ਮੈਂ ਮੇਰੀ ਵੀ ਗ਼ਲਤੀ ਐ ਨਾ ਮੈਂ ਉਹਨੂੰ ਬੋਲ ਆਂਦੀ ਆ ਕੀ ਭਈਆ ਤੂੰ ਮੇਰੇ ਕੋ ਆਰਾਮ ਸੇ ਦੇ ਦਿਓ ਮ੍ਹੀਨੇ ਮੇ ਸੂਟ ਮੇਰੀ ਵੀ ਗ਼ਲਤੀ ਏ ਥੋੜ੍ਹੀ ਮੈਂ ਹੁਣ ਅੱਗੇ ਤੋਂ ਨੀ ਬੋਲ ਕੇ ਆਣਾ ਕਿ ਮੈਨੂੰ ਆਰਾਮ ਨਾਲ ਕਰਦੀ ਸੂਟ ਨਾ ਉਹ ਵੀ ਕਹਿੰਦਾ ਕਿ ਇਨ ਕੋ ਜ਼ਰਰਤ ਹੈ ਨੀ ਅਭੀ
ਹੈਂ
ਪਰ ਹੁਣ ਮੈਂ ਮਨੂੰ ਤੇ ਹੁਣ ਤੋ ਲੋੜ ਪਏਗੀ ਨਾ ਮੈਂ ਜਾਵਾਂਗੀ ਕਿਧਰੇ
ਓਹਦੇ ਕੋਲ ਇਕ ਸੂਟ ਮੇਰਾ ਇੱਕ ਕਮੀਜ਼ ਮੇਰੀ ਪਈਦੀ ਉਹ ਵੀ ਲੈ ਲੈਣਾ ਤੁਹਾਡੇ ਦਰਜੀ ਕੋਲ ਸਾਡਾ ਵੀ ਸਾਡੇ ਵੀ ਕੱਪੜੇ ਦੇ
ਅੱਛਾ ਮੈਂ ਕੱਠੇ ਮੰਗਵਾ ਲਾਂਗੀ ਫੇਰ
ਹਾਂ ਮੇਰਾ ਇੱਕ ਸੂਟ ਐ ਮੇਰੀ ਇੱਕ ਕਮੀਜ਼ ਹੈ ਠੀਕ ਹੈ ਓਹਨਾ ਦ ਹਾਂ ਓਹਨੂੰ ਫੋਨ ਕਰੋ ਸਵੇਰੇ ਇੱਕ ਦੋ ਦਿਨਾਂ ਚ ਬਈ ਇਹ ਕੱਪੜੇ ਡਾਲਦੇ ਸਾਡੇ
ਕੀ ਊ ਮੈਂ ਉਹ ਨਾ ਉਸ ਦਿਨ ਗੱਲ ਕੀਤੀ ਸੀ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਦਸ ਤਾਰੀਕ ਕੋ ਆਪ ਕੇ ਕੱਪੜੇ ਕਰਦੂਗਾ ਪਰ ਫੇਰ ਉਹਦੇ ਬਾਅਦ ਓਹਦਾ ਫੋਨ ਹੀ ਨਹੀਂ ਆਇਆ ਮੈਨੂੰ ਕੁਛ ਕੋਈ ਗੱਲ ਹੀ ਨੀ ਹੋਈ ਮੇਰੀ ਉਸ ਦੇ ਨਾਲ
ਹਾਂ ਕੱਲ ਕਰੋ ਉਨਕੋੋ ਫ਼ੋਨ ਆਪ
ਹਮ
ਉਨਕੋ ਬੋਲੋ ਦੋ ਦਿਨ ਮੇ ਮੈਂ ਲੇਣੇ ਆ ਰਹੀ ਹੂੰ ਬਸ
ਹਾਂ ਹਾਂ ਮੈਂ ਇਹੀ ਕਹਾਂਗੀ ਉਹਨੂੰ
ਹੋਰ
ਐਹੀ ਬੋਲਾਂਗੀ ਉਹਨੂੰ ਮੈਂ ਆ ਰਹੀ ਹੋ ਬਈਆ ਕੱਪੜੇ ਲੇਣੇ ਮੇਰੇ ਕੱਪੜੇ ਰੈਡੀ ਕਰਦੋ ਜਦ ਰੈਡੀ ਕਰ ਦੇਗਾ ਤੇ ਮੈਂ ਆਪਣੇ ਕੈਬ ਵਾਲੇ ਨੂੰ ਕਹਾਂਗੀ ਬਾਈ ਮੇਰੇ ਕੱਪੜੇ ਲੇ ਆ
ਹਾਂ ਹਾਂ
ਇਹੀ ਹੋਏ
ਆਹ ਹੋਰ
ਹੋਰ ਦੱਸੋ ਤੁਸੀਂ ਹਾਂਜੀ ਸਭ ਵਧੀਆ ਰੋਟੀ ਖਾ ਲੀ ਅੱਛਾ ਹਾਂ ਤੁਸੀ ਬਜ਼ਾਰ ਹੀ ਖਾ ਕੇ ਆਏ ਹੋ ਨਾ
ਹੋਰ ਤੁਸ ਖਾਲੀ ਰੋਟੀ ਹੋਰ ਔਫਿਸ ਕਿਸ ਤਰ੍ਹਾਂ ਚੱਲ ਰਿਹਾ ਔਫਿਸ ਕੈਸਾ ਚਲਰਿਆ ਵਧੀਆ ਚਲੋ ਹੋਰ ਛੁੱਟੀਆਂ ਟੀਆਂ ਹੋਣੀਆਂ ਨੀ ਹੈ ਤੁਹਾਡੇ ਔਫਿਸ ਦੀਆਂ
ਛੁੱਟੀਆਂ ਤਾਂ ਹੋਣੀਆਂ ਨੇ ਮੈਂ ਲਿੱਤੀਆਂ ਹੋਈਆਂ ਨੇ ਛੁੱਟੀਆਂ ਹੁਣ ਜਾਵਾਂ
ਕਿਉਂ ਕਿਧਰੇ ਜਾਣਾ ਘੁੰਮਣੇ
ਹਾਂ ਮੰਮੀ ਘਰ ਜਾਊਂਗੀ ਨਾ
ਅੱਛਾ ਚਲੋ ਕਿੰਨੇੰ ਕਿੰਨੇ ਦਿਨ ਵਾਸਤੇ ਜਾਣਾ ਤੁਸੀਂ?
ਲਾਂਘ ਹੀ ਲਿੱਤੀਆਂ ਨੇ ਮੈਂ ਹਫ਼ਤੇ ਦਸ ਦਿਨ ਦੀ ਛੁੱਟੀਆਂ। ਨੌ ਨੌ ਦਿਨ ਦੀ ਛੁੱਟੀਆਂ ਨੇ ਮੇਰੀਆਂ ਟੋਟਲ ਨੌ ਦਿਨ ਦੀਆਂ।
ਹੈਂ
ਹਾਂ।
ਅੱਛਾ ਬੜਾ ਵਧੀਆ ਛੁੱਟੀ ਮਿਲੀ ਗੀ ਤੁਹਾਨੂੰ ਔਫਿਸ ਤੋਂ
ਹਾਂ ਮਿਲ ਗਈ ਮੇਰੇ ਦੋ ਵੀਕ ਅੋਫ ਹੁੰਦੇ ਨੇ ਨਾ ਇੱਕ ਹਫ਼ਤੇ ਚ। ਤੇ ਮੈਂ ਚਾਰ ਵੀਕ ਅੋਫ ਲਗਵਾ ਲਏ ਤੇ ਪੰਜ ਛੁੱਟੀਆਂ।
ਚਲੋ ਵਧੀਆ ਕੀਤਾ।
ਹਮ।
ਠੀਕ ਹੈ।
ਹਾਂ ਬਾਕੀ ਨੋ ਦਿਨ ਦੀ ਛੁੱਟੀਆਂ ਨੇ ਹੁਣ ਮੰਮੀ ਘਰ ਜਾਵਾਂਗੀ।
ਹਾਂ।
ਅਠਾਈ ਨੂੰ ਅਠਾਈ ਨੂੰ ਚੱਲ ਜਾਵਾਂਗੀ
ਅੱਛਾ ਘੁੰਮਣ ਜਾਣਾ ਹੋਨਾ ਫੇਰ ਹਾਂਜੀ।
ਜੀ ਸਲਾਹ ਤੇ ਕੀਤੀ ਹੋਈ ਹੈ ਘੁੰਮਣ ਲਈ ਹੁਣ ਦੇਖੋ ਬਸ ਓਹੀ ਘੁੰਮਣ ਜਾਣਾ ਅੱਛਾ ਇੱਥੇ ਬਾਹਰ ਬਾਰਿਸ਼ ਆ ਗਈ ਹੈ ਸਾਡੇ ਇਥੇ ਅੱਜ ਕੱਲ ਮੌਸਮ ਦਾ ਪਤਾ ਹੀ ਨਹੀਂ ਚੱਲਦਾ ਪਿਆ ਕਦੀ ਬਾਰਿਸ਼ ਤੇ ਕਦੀ ਠੰਡ
ਸਾਡੇ ਤੇ ਵੀਈ ਆ ਉੱਥੇ ਗਏ ਨੂਹ ਛੱਡਣ ਗਈ ਉੱਥੇ ਇੰਨੀ ਗਰਮੀ ਪਸੀਨੇ ਚੋ ਰਹੇ ਸੀ ਇੱਥੇ ਆਏ ਹ ਜਰਾ ਉਸ ਤੋਂ ਟੈਮ ਘੱਟ ਹੈਗੀ ਉੱਥੇ ਤ ਚੋਂਦੇ ਵੈਸੇ ਤਾਂ ਤਾਂ ਸਹੀ ਹੈ ਏਸੀ ਓਸੀ ਚਲਦੇ ਹਾਂਜੀ ਹਾਂਜੀ ਹੋਰ ਸਬ
ਹੋ ਜਾਂਦਾ ਮੈਂ ਸਾਰਾ ਦਿਨ ਤੇ ਏਸੀ ਚ ਰਹਿੰਦੀ ਹਾਂ
ਹਾਂ
ਸਾਰਾ ਦਿਨ ਮੇਰਾ ਏਸੀ ਚਲਦਾ ਹੈ ਤੇ ਮੈਨੂੰ ਇੰਨੀ ਹਾਂ ਉਹੀ ਨਾ ਔਫਿਸ ਚ ਏਸੀ ਚ ਰਹਿੰਦੀਆਂ ਸਾਰਾ ਦਿਨ ਤੇ ਹੁਣ ਮੇਰਾ ਮੌਸਮ ਮਤਲਬ ਉਹ ਹੋ ਗਿਆ ਥੋੜਾ ਹਮਤ ਮਤਲਬ ਹੁਣ ਮੈਂ ਏਸੀ ਚ ਨਾ ਰਹਾ ਨਾ ਤੇ ਮੈਨੂੰ ਥੋੜਾ ਕੁਛਗ ਹੋ ਜਾਂਦਾ ਹੈ
ਖਰਾਬ ਹੋ ਗਏ ਨਾ ਹਾਂ
ਬੂ ਜਾ
ਹੋਰ ਹਾਂ ਹੋਰ
ਬਸ ਉਹੀ ਤੇ ਹੁਣ ਕਦੀ ਏਸੀ ਮਤਲਬ ਵੈਸੇ ਰਹੇ ਮੌਸਮ ਤੇ ਫੇਰ ਹੋਈ ਜਾਂਦਾ ਹੈ ਤਬੀਅਤ ਖਰਾਬ ਉਹੀ
ਠੀਕ ਹੈ ਹੋਰ ਸੁਣਾਓ
ਬਸ
ਕੀ ਬਣਾਂਦੇ ਪਏ ਹੋਰ ਕੁੱਝ ਬਣਦਾ
ਮੈਂ ਕੁਛ ਨਹੀਂ ਐਸੇ ਤੇ ਕੁਛ ਨਹੀਂ ਬਣਾ ਰਹੀ ਅਹ ਮੈਂ ਕੀ ਕਹਿੰਦੇ ਮੈਂ ਬੋਤ ਟਾਈਮ ਹੋ ਗਿਆ ਮਹੀਨਾ ਦੋ ਹੋ ਗਏ ਨੇ ਕਮ ਸੇ ਕਮ ਤੋਂ ਹੀ ਜ਼ਿਆਦਾ ਹੀ ਹੋ ਗਿਆ ਨਾ
ਹਾਂ
ਮੈਂ ਭਿੰਡੀਆਂ ਨੀ ਖਾਈਆਂ ਸੀ ਤੇ ਉਹ ਪੀਜੀ ਵਾਲੇ ਵੀ ਭਿੰਡੀਆਂ ਨੀ ਬਣਾਂਦੇ ਨਾ ਇੰਨੀਆਂ ਸਾਰੀਆਂ ਭਿੰਡੀਆਂ ਕੌਣ ਈ ਬਣਾਏਗਾ ਉਪਰੋ ਦੀ ਮਹਿੰਗੀਆਂ ਆਂਦੀਆਂ ਨੇ।
ਹਾਂ।
ਤੇ ਉਹੀ ਫਿਰ ਮੈਂ ਬਸ ਉਹ ਕੀਤਾ। ਭਿੰਡੀਆਂ ਔਡਰ ਕੀਤੀਆਂ ਸੀ, ਬਲਿੰਕੇਟ ਤੋਂ। ਦਸ ਰੁਪਏ ਦੀਆਂ ਇੰਨੀਆਂ ਸਾਰੀਆਂ ਭਿੰਡੀਆਂ ਆ ਗਈਆਂ।
ਅੱਛਾ ਬਣਾ ਲਈਆਂ ਆਪੇ।
ਨਹੀਂ ਬਣਾਈਆਂ ਨੀ ਮੈਂ ਰੱਖੀਆਂ ਨੇ, ਮੈਂ ਹੁਣ ਸੋਚ ਰਹੀ ਆ
ਹਾਂ।
ਮੈਂ ਕੱਟ ਕੇ ਰੱਖਦਾ।
ਹਾਂ।
ਤੇ ਫਿਰ ਸਵੇਰੇ, ਸਵੇਰੇ ਫਟਾਫਟ ਬਣਾ ਲਾਂਗੀ। ਤੇਲ ਪਾਵਾਂਗੀ, ਪਿਆਜ, ਹਾਂ ਮੈਂ ਇ ਸੋਚਿਆ ਮੈਂ ਤੇਲ ਸਾੜ ਕੇ ਨਾ, ਹੁਣੇ ਰੱਖ ਦਾਂਗੇ। ਤੇਲ ਨੂੰ ਸਾੜ ਕੇ ਰੱਖਦਾਂਗੀ ਹੁਣੇ, ਔਰ ਭਿੰਡੀਆਂ ਨੂੰ ਕੱਟ ਕੇ ਰੱਖਦਾਂਗੀ।
ਹਾਂ।
ਤੇ ਸਾਰੀ ਫਟਾ ਫਟ ਸਵੇਰੇ, ਉੱਠ ਕੇ ਇੱਕ ਪਿਆਜ ਕੱਟਾਂਗੀ, ਔਰ ਤੜਕਾ ਲਗਾ ਦਾਂਗੀ ਆਪਣੀ ਭਿੰਡੀਆਂ ਨੂੰ।
ਹਾਂਜੀ, ਹਾਂਜੀ ਚਲੋ ਵਧੀਆ।
ਹਾਂਜੀ।
ਜਲਦੀ ਹੋ ਜਾਏਗੀ, ਕੰਮ ਮੁੱਕ ਜਾਏਗਾ ਛੇਤੀ, ਕਟਿਆ ਹੋਏਗਾ ਤਿਆਰ ਹੋਏਗਾ ਤੇ।
ਮੈਂ ਬੜੇ ਦਿਨਾਂ ਤੋਂ ਭਿੰਡੀਆਂ ਨੀ ਖਾਈਆਂ ਸੀ, ਉਹ ਪੀਜੀ ਵਾਲੇ ਨੀ ਬਣਾਦੇ ਹੈ।
ਹਾਂ, ਹਾਂ। ਉਹ ਕਿੱਥੇ ਬਣਾਣਗੇ, ਕਿੰਨੀ ਲਿਆਣਗੇ, ਕਿੰਨੀ ਕੱਟਣਗੇ, ਕਿੰਨੇ ਬੱਚਿਆਂ ਨੂੰ ਖਵਾਉਣਗੇ?
ਕਮ ਸੇ ਕਮ ਸੌ ਤੋਂ ਦੋ ਸੌ ਬੰਦੇ ਦੀ ਰੋਟੀ ਬਣਦੀ ਹੈ ਇੱਥੇ।
ਹਮ, ਹਮ।
ਉਹੀ ਨਾ ਤੇ ਇਸ ਕਰਕੇ ਮੈਂ ਕਿਹਾ ਮੈਂ, ਅਲੱਗ -ਅਲੱਗ ਪੀਜੀ ਨੇ ਨਾ।
ਅੱਛਾ।
ਅਲੱਗ- ਅਲੱਗ ਪੀ ਜੀ ਨੇ ਸਾਡੇ।
ਅੱਛਾ, ਅੱਛਾ।
ਹਮ। ਚਲੋ ਫੇਰ ਮੈਂ ਕਰਦੀ ਹਾਂ ਗੱਲ ਹੈਨਾ, ਸੋਜੋ ਤੁਸੀਂ ਵੀ ਬੜੀ ਰਾਤ ਹੋ ਗਈ ਏ। ਹਾਂਜੀ, ਓਕੇ ਜੀ।
ਹਾਂਜੀ।